ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੈਸੇ ਹੋ ਜੀ?
ਮੈਂ ਵਧੀਆ ਆਪ ਸੁਣਾਓ ਆਪ ਕੈਸੇ ਹੋ?
ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ।
ਹੋਰ ਸਭ ਵਧੀਆ।
ਹਾਂਜੀ, ਅੱਜ ਜੇੜੀ ਦਾਲ ਬਣਾਈ ਸੀ।
ਅੱਛਾ, ਸਵੇਰੇ-ਸਵੇਰੇ ਦਾਲ ਬਣਾ ਲਿਤੀ ਅਜ?
ਹਾਂਜੀ। ਦਾਲ ਦੇ ਨਾਲ ਪਰੌਠੀਆਂ। ਹਾਂਜੀ ਦਾਲ ਦੇ ਨਾਲ ਪਰੌਠੇ ਬਣਾਏ ਸੀ ਤੇ ਚਾਵਲ ਥੋੜੇ ਜਿਹੇ ਚਾਵਲ ਬਣਾਏ ਸੀ, ਹਾਂਜੀ।
ਅੱਛਾ ਤੁਸੀਂ ਇਕਾਰਸ਼ੀ ਨੀ ਮੰਨਦੇ?
ਹਾਂਜੀ?
ਇਕਾਦਸ਼ੀ ਨੀ ਮੰਨਦੇ ਤੁਸੀਂ?
ਇਕਾਦਸ਼ੀ? ਨਹੀਂ ਇਕਾਦਸ਼ੀ ਨਹੀਂ ਅਸੀਂ ਮੰਨਦੇ।
ਹਾਂ ਇੱਕਾਛਤੀ ਤੇ ਚਾਵਲ ਨੀ ਖਾਈਦੇ। ਹੈਨਾ?
ਹਾਂਜੀ, ਨਹੀਂ ਅਸੀਂ ਖਾ ਲੈਂਦੇ ਆ ਹਾਂਜੀ।
ਅੱਛਾ ਹੋਰ ਸੁਣਾਓ?
ਹੋਰ ਸਭ ਵਧੀਆ ਜੀ। ਤੁਸੀਂ ਦੱਸੋ ਤੁਸੀਂ ਕੀ ਬਣਾਇਆ?
ਅੱਜ ਮੈਂ ਆਲੂ ਦੀਆਂ ਪਰੌਂਠੀਆਂ ਬਣਾਈਆਂ। ਮੱਖਣ ਦੇ ਨਾਲ ਖਾਈਆਂ।
ਅੱਛਾ ਜੀ।
ਬਸ ਥੋੜਾ ਜਿਹਾ ਮੌਸਮ ਰਾਤੀ ਬਦਲ ਗਿਆ ਸੀ
ਹਾਂਜੀ, ਸਾਡੇ ਇੱਧਰ ਵੀ ਹਵਾ ਚੱਲ ਰਹੀ ਸੀ ਠੰਡੀ-ਠੰਡੀ। ਬਾਹਰ ਮੌਸਮ ਸਹੀ ਸੀ। ਅੱਛਾ, ਚਲੋ
ਜ਼ਿਆਦਾ ਤਾਂ ਨਹੀਂ ਹੋਈ। ਥੋੜ੍ਹੀ ਹੋਈ ਐ।
ਸਾਡੇ ਇੱਧਰ ਬਾਰਿਸ਼ ਤਾਂ ਹੋਈ ਨਹੀਂ, ਹਵਾ ਚੱਲ ਰਹੀ ਸੀ। ਤੇ ਹਾਂਜੀ ਨਾਲ ਲਾਈਟ ਗਈ ਹੋਈ ਸੀ।
ਹਾਂ, ਲਾਈਟ ਬਾਹਰ ਬਥੇਰੀ ਜਾਂਦੀ ਪਈ ਐ। ਬਹੁਤ ਜਾਂਦੀ ਪਈ ਐ ਲਾਈਟ।
ਹਾਂਜੀ, ਬਾਹਰ ਨੂੰ ਨਿਕਲੇ ਤਾਂ ਦੇਖਿਆ ਤਾਂ ਹਵਾ ਚੱਲ ਰਹੀ ਐ, ਨਹੀਂ ਤਾਂ ਅੰਦਰ ਹੀ ਬੈਠੇ ਸੀ। ਏਸੀ ਚਲਾ ਕੇ।
ਹਾ, ਹਾਂਜੀ। ਕੇ ਜਦੋਂ ਲਾਈਟ ਜਾਂਦੀ ਆ ਉਦੋਂ ਈ ਨਿਕਲਦੇ ਆ ਬਾਹਰ ਨੂੰ।
ਹਾਂ ਬਾਹਰ ਦਾ ਤਾ ਤੇ ਤਾਂ ਹੀ ਪਤਾ ਚੱਲਦਾ, ਕੀ ਚੱਲਦਾ ਪਿਆ ਬਾਹਰ। ਨਹੀਂ ਤੇ ਬੰਦਾ ਸੋਚਦਾ ਬਾਹਰ ਕੀ ਕਰਨ ਗਏ?
ਹਾਂਜੀ। ਫਿਰ ਬਾਹਰ ਨੂੰ ਨਿਕਲੇ ਦੇਖਿਆ, ਹਵਾ ਚੱਲ ਰਹੀ ਐ ਚੱਲ ਮੈਂ ਕਿਹਾ ਥੋੜ੍ਹੀ ਦੇਰ ਖੜ ਜਾਂਦੇ ਆਂ।
ਅੱਛਾ।
ਹਾਂਜੀ, ਮੈਂ ਕਿਹਾ ਤਾਜ਼ੀ ਹਵਾ ਵੀ ਲੈਣੀ ਚਾਹੀਦੀ।
ਹਾਂ, ਤਾਜ਼ੀ ਹਵਾ ਤੇ ਜ਼ਰੂਰੀ ਹੈਗੀ ਐ ਪਰ ਤਾਜ਼ੀ ਹਵਾ ਚੱਲਣੀ ਵੀ ਚਾਹੀਦੀ ਐ ਨਾ। ਉਥੇ ਥੋੜਾ ਦੁਪਹਿਰੀ ਤਾਂ ਸੋਚੋ ਕਿ ਬਾਹਰ ਨਿਕਲ ਈ ਨੀ ਸਕਦਾ ਬੰਦਾ
ਨਹੀਂ, ਨਿਕਲ ਹੀ ਨਹੀਂ ਸਕਦਾ ਸਹੀ ਏ। ਬੰਦਾ ਕਵੇ ਜਿੰਨਾ ਮਰਜ਼ੀ ਏ ਕੰਮ ਜ਼ਰੂਰੀ ਹੋਵੇ, ਅਵੋਇਡ ਕਰੋ ਮਾੜਾ ਜਿਹਾ ਗਰਮੀ ਨੂੰ ਦੇਖ ਕੇ। ਸ਼ਾਮੀ ਜਾਵਾਂਗੇ।
ਹਾਂ, ਲੋਕੀ ਸ਼ਾਮੀ ਕਰਦੇ ਪਏ ਨੇ ਕੰਮ।
ਹਾਂਜੀ।
ਹੋਰ ਕੁਛ ਨਵੀਂ ਤਾਜ਼ੀ
ਬਸ ਜੀ ਨਵੀਂ ਤਾਜ਼ੀ ਤਾਂ ਏਦਾਂ ਹੀ ਐ, ਹਾਲੇ ਗਰਮੀ ਗੁਰਮੀ ਕਰਕੇ ਬਾਹਰ ਜਾ ਨਹੀਂ ਰਹੇ ਕੋਈ ਬਸ।
ਨਵੀਂ ਤਾਂਜੀ ਹੈਈ ਨੀ।
ਸਹੀ ਗੱਲ ਐ, ਕੀ ਦੱਸੀਏ ਨਵੀਂ ਤਾਾਜ਼ੀ ਗਰਮੀ ਨਾਲੋਂ ਬੁਰਾ ਹਾਲ ਹੋਇਆ ਪਿਆ ਦਿਮਾਗ ਓ ਵੀ ਕਿਸ ਕਿਸੇ-ਕਿਸੇ ਟਾਈਮ ਬਿਲਕੁਲ ਕੰਮ ਕਰਨਾ ਈ ਬੰਦ ਕਰ ਦਿੰਦਾ।
ਹਾਂਜੀ ਬੰਦੇ ਜੇ ਬਾਹਰ ਵੀ ਨਿਕਲੇ ਤਾਂ ਨਮੀ ਤਾਜੀ ਕੋਈ ਗੱਲ ਪਤਾ ਲੱਗਦੀ ਐ ਨਹੀਂ ਤੇ। ਹਾਂਜੀ। ਹੋਰ ਤੁਸੀਂ ਦੱਸੋ, ਕੁਛ ਤੁਹਾਡੇ ਉੱਧਰ ਕੁਛ ਨਵੀ ਤਾਜ਼ੀ ਕੋਈ ਗੱਲ?
ਸਾਡੇ ਇੱਥੇ ਵੀ ਉਹੀ ਹਾਲ ਐ ਸਭ ਆਪਣੇ ਆਪਣੇ ਘਰਾਂ ਵਿੱਚ ਗੁੱਸੇ ਹੋਏ ਨੇ। ਰੈਸਟ ਕਰਦੇ ਪਏ ਨੇ ਬੰਦੇ ਦਿਖਦੇ ਹੀ ਨੀ ਪਏ ਸ਼ਾਮੀ ਵੀ ਲੋਕੀ ਘੱਟ ਹੀ ਨਿਕਲਦੇ ਨੇ ਕਿਉਂਕਿ ਲੂ ਤਾਂ ਚੱਲਦੀ ਹੈ ਨਾ।
ਹਾਂਜੀ,
ਹੂੰ, ਸ਼ਾਮੀ ਵੀ ਨੀ ਦੀਦੀ ਲੋਕੀ ਸਾਡੇ ਇੱਥੇ ਤੇ
ਹਾਂ,
ਕਿਉਂਕਿ ਰਾਤੀ ਵੀ ਨਾ ਥਪੇੜੇ ਹੀ ਚੱਲਦੇ ਨੇ, ਹਵਾ ਦੇ ਗਰਮ ਹੀ ਹੁੰਦੀ ਹੈ ਹਵਾ ਵੀ
ਹਾਂਜੀ, ਹੂੰ,
ਹੋਰ ਫਰ ਸ਼ਾਮੀ ਕੀ ਜਾਣਨਾ।
ਸ਼ਾਮੀ ਦੇਖੋ ਕੀ ਬਣਾਵਾਂਗੇ।
ਕੱਲ ਕੀ ਬਣਾਇਆ ਸੀ ਸ਼ਾਮੀ ਫਿਰ
ਕੱਲ, ਕੱਲ੍ਹ ਅਸੀਂ ਖਿਚੜੀ ਬਣਾ ਲਈ ਸੀ।
ਅੱਛਾ ਹਾਂ-ਹਾਂ, ਦੱਸਿਆ ਸੀ ਤੁਸੀਂ ਦੇਖੋ ਅੱਜ-ਅ ਕੀ ਖਿਚੜੀ ਬਣਾਵਾਂ। ਅੱਛਾ ਅੱਜ ਤਾਂ ਨਹੀਂ ਬਣਾਦੇ ਅਸੀਂ ਤੇ ਹਾਂ ਅਸੀਂ ਤੇ ਇੱਕਾਰਸੀ ਮੰਨਦੇ ਆ। ਕੱਲ ਰਾਤ ਰਾਤੀ ਚਾਵਲ ਬਣਾਏ ਸੀ।
ਹਾਂਜੀ।
ਉਹ ਵੀ ਕੱਲ ਹੀ ਯੂਜ ਕਰਾਂਗੇ ਹੁਣ ਯੂਜ ਹੀ ਕਰਾਂਗੇ ਕਬੂਤਰਾਂ ਨੂੰ ਪਾ ਦੇਵਾਂਗੇ।
ਅੱਛਾ ਅੱਛਾ, ਰਾਤੀ ਅਸੀਂ ਖਿਚੜੀ ਬਣਾ ਲਈ ਸੀ। ਫਿਰ ਸਵੇਰੇ ਮੈਂ ਦਾਲ ਨੂੰ ਤੜਕਾ ਲਾ ਲਿਆ ਕਿਉਂਕਿ ਇਹਨਾਂ ਦਾ ਟਿਫਨ ਪੈਕ ਕਰਨਾ ਸੀ। ਤੇ ਇਹਨਾਂ ਨੂੰ ਡਿਊਟੀ ਜਾਣਾ ਸੀ ਇਹਨਾਂ ਨੂੰ ਟਿਫਨ ਪੈਕ ਕਰਕੇ ਦੇ ਦਿੱਤਾ। ਉਹ ਤੋਂ ਬਾਅਦ ਫਿਰ ਆਪਣੇ ਥੋੜ੍ਹੇ ਜਿਹੇ ਚਾਵਲ ਧਰ ਲਏ ਬੱਚੇ ਕਹਿੰਦੇ ਵੀ ਦਾਲ-ਦਾਲ ਦੇ ਨਾਲ ਚਾਵਲ ਖਾਣੇ ਮੰਮੀ
ਹੂੰ, ਦਾਲ ਦੇ ਨਾਲ ਤੇ ਚਾਵਲ ਹੀ ਚੰਗੇ ਲੱਗਦੇ ਨੇ।
ਹਾਂਜੀ ਅਤੇ ਨਾਲ ਸਿੰਪਲ ਪਰੌਠੀ ਰੋਟੀ ਨਹੀਂ ਖਾਹ ਹੁੰਦੀ ਹਾਂਜੀ, ਪਰੌਠੀਆ ਜਾਂ ਚਾਵਲ ਬਸ
ਜਾਂ ਚ ਹਾਂ ਸਹੀ ਗੱਲ ਹੈ।
ਹਾਂਜੀ, ਮੈਂ ਏਦਾਂ ਹੀ ਕੀਤਾ ਥੋੜੇ ਜਿਹੇ ਚਾਲ ਬਣਾ ਲਏ ਤੇ
ਜਾਂ ਫਿਰ ਕੋਈ ਸਬਜ਼ੀ ਸੁਬਜ਼ੀ ਹੋਏ, ਨਾਲ ਤਾਂ ਫਿਰ ਚਲੋ ਰੋਟੀ ਵੀ ਖਾ ਲੈ ਬੰਦਾ
ਹਾਂਜੀ, ਤੇ ਸਾਡੇ ਵੀ ਬੱਚੇ ਹਾਂ ਬੱਚੇ ਏਦਾਂ ਹੀ ਕਰਦੇ। ਤੇ ਦਾਲ ਦੇ ਨਾਲ ਚਾਵਲ ਹੀ ਖਾਂਦੇ।
ਹੂੰ ਫਿਰ ਗਰਮੀ ਵੀ ਤਾਂ ਇਨੀ ਪੈਂਦੀ ਵੀ ਰੋਟੀ ਤਾਂ ਵੈਸੇ, ਵੀ ਖਾਣ ਦਾ ਮਨ ਘੱਟ ਹੀ ਕਰਦਾ ਪਿਆ।
ਹਾਂਜੀ, ਸ਼ਾਮੀ ਦੇਖੋ ਕੀ ਬਣਾਉਗੇ? ਹਾਲੇ ਤੱਕ ਤਾਂ ਕੁਛ ਨਹੀਂ ਪਤਾ ਦਿਮਾਗ ਆ ਹੀ ਨਹੀਂ ਰਿਹਾ ਕੁਛ
ਗਰਮੀ ਦੇ ਇਲਾਵਾ ਕੁਛ ਨੀ ਆ ਜਾਂਦਾ, ਪਿਆ ਮੇਰੇ ਦਿਮਾਗ ਚ
ਕੱਲ ਵੀ ਨੌ ਵਜੇ ਤੱਕ ਸੋਚਦੇ ਰਹੇ ਕੀ ਬਣਾਈਏ, ਕਿ ਬਣਾਈ ਮੈਂ ਕਿਹਾ ਚੱਲ ਖਿਚੜੀ ਧਰ ਲੈਂਦੇ ਆ।
ਅੱਛਾ, ਹਾਂ ਲਾਸਟ ਚ ਉਹੀਓ ਰਹਿ ਜਾਂਦਾ ਖਿਚੜੀ ਇਹ ਚਾਵਲ ਦਾ।
ਹਾਂਜੀ,
ਜੇ ਉਹ ਵੀ ਨਾ ਆਏ, ਤਾਂ ਫਿਰ ਬੰਦਾ ਸੋਚਦਾ ਕਿ ਚਲੋ ਕੁਛ ਮਾੜਾ ਮੋਟਾ ਬਾਹਰੋਂ ਹੀ ਮੰਗਾ ਲ ਲੋ।
ਬਾਰੇ ਲਓ ਹੂੰ,
ਹੋਰ ਸੁਣਾਓ?
ਹੋਰ ਬਸ ਜੀ ਵਧੀਆ ਜੀ ਕਰ ਰਿਹਾ। ਗਰਮੀ ਦਾ ਟਾਈਮ ਪਾਸ,
ਹੂੰ, ਕੋਈ ਜਾਂਦਾ ਆਦਾ ਵੀ ਨੀ ਨਾ ਕਿਸਤੇ ਕਿ ਬੰਦਾ, ਕਿਸੇ ਰਿਸ਼ਤੇਦਾਰ ਨੂੰ ਬੁਲਾ ਲੈਦਾ ਬੰਦਾ ਸੋਚਤਾ ਆਪਣੀ ਗਰਮੀ ਚੁੱਪ ਚਾਪ ਕੱਟ ਲਓ।
ਹਾਂਜੀ ਨਾ ਤਾਂ ਆਪਾਂ ਕਿਸੇ ਦੇ ਘਰ ਜਾ ਸਕਦੇ ਹਾਂ ਇੰਨੀ ਗਰਮੀ 'ਚ,
ਕਿਉਂਕਿ ਅਸੀਂ ਜਲੋਂ ਆਪਣੇ ਘਰ ਦਾ ਬੰਦਾ, ਹਾਂ ਆਪਣਾ ਘਰ ਤਾਂ ਬੰਦਾ ਜਿਸਤਰ ਮਰਜ਼ੀ ਬਹਿ ਜਾਏ, ਜਿਸ ਤਰਾ ਮਰਜ਼ੀ ਕਰ ਲੈ ਗੁਜ਼ਾਰ
ਪੈ ਗਿਆ ਹਾਂ,
ਕਿਸੇ ਨੂੰ ਬੁਲਾਓ, ਤੇ ਫਿਰ ਉਹਦੀ ਸੁਣੋ ਹੋਰ ਅਖੀ ਦੇ ਘਰ ਜਾਓ, ਤਾਂ ਫਿਰ ਆਪਣੀ ਬੰਦਾ, ਕਹਿ ਨੀ ਸਕਦਾ ਕਿ, ਸਾਨੂੰ ਕੀ ਤਾਂ ਆਪਣੇ ਘਰ
ਹਾਂਜੀ ਹਾਂ ਜੇ ਕੋਈ ਆ ਜਾਵੇ ਤਾਂ ਕਿਚਨ 'ਚ ਟਾਈਮ ਨਿਕਲ ਜਾਂਦਾ ਫਿਰ ਆਪਣਾ ਅਤੇ ਜੇ ਆਪਾਂ ਕਿਸੇ ਦੇ ਘਰੇ ਜਾਈਏ ਆਪਾਂ ਵੀ ਅੱਧੇ ਸੋਚਦੇ ਆਂ। ਅਗਲੇ ਨੇ ਵੀ ਕਿਚਨ ' ਵੜ ਜਾਣਾ ਚੱਲ ਛੱਡ
ਹਾਂ, ਹਾਂ, ਹਾਂ, ਕਿਉਂਕਿ ਫੇਰ ਜੇ ਕੋਈ ਘਰੇ ਆਦਾ ਤਾਂ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਅਗਲੇ ਦਾ,
ਉਹ ਤੇ ਹੈ ਹੀ, ਆਪਾਂ ਤਾਂ ਆਪਣਾ ਤਾਂ ਬੰਦਾ ਨਾ ਕੁਛ ਵੀ ਖਾ ਲੈ ਟਾਈਮ ਪਾਸ, ਕਰ ਲਗਾ ਚੜੀ ਲਓ ਹਾਂ ਕੋਈ ਆਏ ਤੇ ਬੰਦਾ ਉਹ ਵੀ ਨੀ ਕਰ, ਸਿੱਧਾ,
ਹਾਂਜੀ,
ਹੂੰ,
ਹਾਂ, ਹਾਂ,
ਘਿਆ ਕਿਸ ਤਰ੍ਹਾਂ ਬਨਾਉਂਦੇ ਹੋ?
ਘੀਆ ਸਾਡੇ ਸਿੰਪਲ ਨਹੀਂ ਖਾਂਦੇ ਅਸੀਂ ਨਾ ਕੋਫਤੇ ਕੋਫਤੇ ਬਣਾ ਲੈਂਦੇ ਆ।
ਹਾਂ ਤਾਂ ਹੀ ਤਾਂ ਪੁੱਛਦੀ ਪਈ ਹਾਂ ਕਿ ਸਾਡੇ ਵੀ ਬੱਚੇ ਖਾਂਦੇ ਨਾ ਸਿੰਪਲ ਘੀਆ।
ਸਿੰਪਲ ਨਹੀਂ ਖਾਂਦੇ ਜਾਂ ਤਾਂ ਫੇਿਰ ਚਨੇ ਦੀ ਦਾਲ ਪਾ ਕੇ ਵਿੱਚ
ਅੱਛਾ ਲੰਬਾ ਵਾਲਾ ਬਣਾਉਂਦੇ ਹੋ ਗੋਲ ਵਾਲਾ
ਜ਼ਿਆਦਾਤਰ ਅਸੀਂ ਲੰਬਾ ਵਾਲੇ ਬਣਾਉਦੇ ਆ। ਗੋਲ ਵਾਲਾ ਤਾਂ ਔਪਸ਼ਨ ਤਾਂ
ਮੈਂ ਇਸ ਵਾਰੀ ਗੋਲ ਲੈ ਕੇ ਆਈ ਹਾਂ ਤਾਂ ਮੈਂ ਪੁੱਛਦੀ ਪਈ ਸੀ ਕਿ ਗੋਲ ਨੂੰ ਕੁਛ ਅਲੱਗ ਤਰੀਕਾ ਹੁੰਦਾ ਜਾਂ ਉਹ ਉਸ ਤਾਂ ਹੀ ਹੁੰਦਾ ਗੋਲ ਵੀ
ਨਹੀਂ ਹੁੰਣਦਾ ਤਾਂ ਉਸ ਤਰ੍ਹਾਂ ਹੀ ਹੈ ਬਣਦਾ ਵੀ ਉਸ ਤਰ੍ਹਾਂ ਹੀ ਆ ਸਵਾਦ ਵੀ ਸੇਮ ਹੀ ਆ ਤੇ ਬਸ ਉਹ ਹਾਂਜੀ ਜੇ ਨਹੀਂ ਮਤਲਬ ਮਿਲਦਾ ਕਈ ਵਾਰੀ ਸਬਜ਼ੀ ਵਾਲੇ ਕੋਲੋਂ ਕਹਿੰਦੇ ਐ ਨਹੀਂ ਖ਼ਤਮ ਹੋ ਗਿਆ। ਤਾਂ ਫੇਿਰ ਗੋਲ ਵੀ ਖਰੀਦ ਲੈਂਦੇ ਆ
ਅੱਛਾ ਮੈਂ ਪਹਿਲੀ ਵਾਰੀ ਲਿਆਈ ਤਾਂ ਕਰਕੇ ਮੈਂ ਪੁੱਛਦੀ ਪਈ ਸੀ ਕਿ ਕੁ ਉਹਦਾ ਕੁਛ ਗ ਅਲਗ ਤਾਂ ਨਹੀਂ ਹੁੰਦਾ।
ਨਹੀਂ ਨਹੀਂ ਨਹੀਂ ਸੇਮ ਹੀ ਬਣਨਾ ਸਵਾਦ ਵੀ ਉਹੀ ਸੇਮ ਹੀ ਆਉਣਾ
ਚਲੋ ਕੋਫਤੇ ਹੀ ਖਾਣਗੇ ਮੇਰੇ ਬੱਚੇ ਤਾਂ ਆ ਘੀਆ ਨੀ ਖਾਣਗੇ ਹੋਰ ਦੱਸੋ।
ਹੋਰ ਬਸ ਜੀ।
ਚੱਲਦੀ ਪਈ ਹੈ ਗੱਡੀ ਕਿਸ ਤਰ੍ਹਾਂ ਚਲਾਈ ਹੈ ਹਮ
ਹੋਰ ਬੱਚੇ ਕੀ ਕਰ ਰਹੇ।
ਹੂੰ,,, ਮੈਂ ਬਰਤਨ ਕਰਕੇ ਹਟੀ ਆ ਬਸ ਥੋੜੇ ਜਿਹੇ ਬਰਤਨ ਹੁੰਣੇ ਕਿ ਵੱਡੇ ਵੱਡੇ ਸ਼ਾਮੀ
ਅੱਛਾ ਜੀ।
ਖੜਿਆ ਨੀ ਹੁੰਦਾ ਹੋਇਆ ਜਾਂਦਾ ਪਿਆ ਉੱਥੇ ਨਾ ਰਸੋਈ ਚ
ਹਾਂਜੀ ਹਮ
ਤੁਹਾਡਾ ਵੀ ਉੱਪਰ ਦਾ ਹੀ ਹੈਗਾ ਹੈ
ਹਾਂਜੀ
ਤੁਹਾਡਾ ਵੀ ਫਲੋਰ ਉੱਪਰ ਦਾ ਹੀ ਹੈਗਾ ਹੈ।
ਨਹੀਂ ਨਹੀਂ ਮੇਰਾ ਨੀਚੇ।
ਹਾਂ ਫਿਰ ਨੀਚੇ ਫਿਰ ਵੀ ਚਲੋ ਠੀਕ ਹੈ ਪਰ ਉੱਪਰ ਤੇ ਬੜੀ ਦਿੱਕਤ ਹੋ ਰਹੀ ਹੈ। ਅਸੀ ਉੱਪਰ ਰਹਿੰਦੇ ਹਾਂ ਤੇ ਤੀਜੀ ਮੰਜ਼ਿਲ ਤੇ ਰਹਿੰਦੇ ਹਾਂਜੀ।
ਉੱਪਰ ਮੇਰੇ ਜੇਠ ਜਠਾਨੀ ਰਹਿੰਦੇ ਆ।
ਹੂੰ।
ਨੇਚਰ ਸੀ ਹਾਂ।
ਵਿਆਹ ਵਿਊ ਹੁੰਦਾ ਪਿਆ ਕਿਸੇ ਦਾ? ਪਟਾਕੇ ਵਜਦੇ ਪਏ ਨੇ। ਹੈਲੋ। ਹੈਲੋ। ਹੈਲੋ